ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੈਲੋ। ਸਤਿ ਸ਼੍ਰੀ ਅਕਾਲ ਜੀ।
ਐਲ।
ਬੱਸ ਵਧੀਆ ਜੀ, ਹੋ ਤੁਸੀਂ ਸੁਣਾਓ? ਮੈਂ ਕਿਹਾ ਬਸ ਵਧੀਆ ਜੀ, ਹੋਰ ਤੁਸੀਂ ਸੁਣਾਓ?
ਇੱਕ।
ਹੈਲੋ, ਹਾਂਜੀ, ਹੋਰ ਕੀ ਕਰ ਰਹੇ ਸੀ?
ਹਾਂਜੀ। ਹੈਲੋ।
ਕੀ ਰੋਟੀ ਪਾਣੀ ਖਾਲੀ ਤੁਸੀਂ?
ਹਾਂਜੀ ਰੋਟੀ ਪਾਣੀ ਖਾ ਲਈ, ਤੁਸੀਂ ਖਾ ਲਈ?
ਜੀ ਬਸ। ਬਣਾਉਣਾ ਨਾਸ਼ਤਾ, ਹਜੇ ਹੁਣੇ ਬੱਚੇ ਵਗੈਰਾ ਸਕੂਲ ਭੇਜ ਕਿ ਫਰੀ ਹੋਏ ਆ, ਸਫਾਈਆਂ ਵਗੈਰਾ ਕਰਕੇ।
ਅੱਛਾ- ਅੱਛਾ ਠੀਕ ਹੈ, ਕੀ ਬਣਾਓਗੇ ਅੱਜ ਨਾਸ਼ਤੇ' ਚ?
ਵੇਖਦੇ ਪੇ ਆ, ਵੇਖੋ ਜਾ ਆਲੂ ਦੇ ਪਰੋਠੇ ਬਣਨਗੇ, ਜਾਂ ਵਗੈਰਾ ਕੁਛ।
ਅੱਛਾ- ਅੱਛਾ ਆਲੂ ਦੇ ਪਰੌਂਠੇ ਠੀਕ ਹੈ। ਹਾਂਜੀ, ਬਸ, ਥੋੜ੍ਹਾ ਕਰ ਲਿਆ।
ਹ। ਅੱਛਾ- ਅੱਛਾ।
ਹਾਂਜੀ।
ਹੋਰ।
ਹੋਰ ਸੁਣਾਓ?
ਦੱਸੋ? ਬਸ ਵਧੀਆ।
ਤੁਸੀਂ ਕਿਵੇਂ ਬਣਾਉਂਦੇ ਹੋ ਆਲੂ ਦੇ ਪਰੌਂਠੇ?
ਬਸ ਆਲੂ ਦੇ ਪਰੌਂਠੇ ਵਿੱਚ ਅਸੀਂ ਜਿਵੇਂ ਕਈ ਲੋਕੀ ਬੜੇ ਤਰੀਕੇ ਨਾਲ ਬਣਾ ਲੈਂਦੇ ਨੇ। ਮਤਲਬ ਕਿ ਕਹਿ ਲੋਓ, ਜਿਵੇਂ ਆਲੂ ਦੇ ਆਲੂ ਨੂੰ ਕਈ ਨਾ ਮਤਲਬ ਵਿੱਚ ਹਲਕਾ ਜਿਹਾ ਅਹ ਤੇਲ ਪਾ ਕੇ ਉਹਦੀ ਕੜਾਹੀ ਵਿੱਚ ਤੇ ਥੋੜ੍ਹਾ ਜਿਹਾ ਉਹਨ ਉਹ ਕਰ ਲੈਂਦੇ ਨੇ, ਨਮਕ ਬਾਅਦ 'ਚ ਪਾਉਂਦੇ, ਪਹਿਲੇ ਥੋੜ੍ਹਾ ਜੀਰਾ ਵਗੈਰਾ ਸੁੱਕੇ ਮਸਾਲੇ ਪਾ ਕੇ ਨਾ ਉਹਦੇ ਵਿੱਚ ਥੋੜਾ ਜਿਹਾ ਭੁੰਨਦੇ ਨੇ। ਫੇਰ ਉਹਨੂੰ ਥੱਲੇ ਲਾ ਕੇ ਠੰਡਾ ਕਰਦੇ ਨੇ, ਫੇਰ ਇਹਦੇ ਵਿੱਚ ਮੇ ਮੈਂਥੀ ਉਹ ਜਿਹੜੀ ਹੁੰਦੀ ਹੈ, ਧਨੀਆ ਵਗੈਰਾ ਪਾਉਂਦੇ ਨੇ ਤੇ ਉਹਨੂੰ ਮਿਸ ਨਮਕ ਵਗੈਰਾ ਰਲਾ ਕੇ ਮਿਸ ਬਣਾ ਕੇ ਕਈ ਤਾਂ ਤੰਦੂਰ 'ਚ ਲਾ ਲੈਂਦੇ ਨੇ। ਅਤੇ
ਹਾਂਜੀ ਅਸੀਂ ਵੀ ਓਦਾਂ ਹੀ ਬਣਾਉਦੇ ਹਾਂ, ਓਦਾਂ ਨਾ ਪਾਣੀ ਨੀ ਛੱਡਦੀ ਮਿਸ।
ਹਾਂ ਫੱਟਦੀ ਨੀ, ਤੇ ਉਹ ਫੇਰ ਏਦਾਂ ਹੀ ਬਣਾ- ਬਣ -ਬਣਾ ਦਿੰਦੇ ਨੇ। ਤੇ ਕਈ ਤੇ ਰੋਟੀ ਬਣਾਉਂਦੇ ਨੇ ਤੇ ਮਿਕਸ ਵਿੱਚ 'ਚ ਬੜੀ ਜਰਾ ਜੀ ਪਾਂਦੇ ਨੇ ਤੇ ਓ ਰੋਟੀ ਵੀ ਵਿੱਚ ਨਿਰਾ ਆਟਾ-ਆਟਾ ਮੂੰਹ 'ਚ ਆਂਦਾ।
ਹਾਂਜੀ-ਹਾਂਜੀ, ਓ ਫੇਰ ਸਵਾਦ ਵੀ ਨੀਂ ਰੈਂਦੀ।
ਸਵਾਦ ਵੀ ਨੀਂ ਲੱਗਦੀ ਏਦੇ ਨਾਲ ਥੋੜ੍ਹਾ ਜੇਆ ਓਨੂੰ ਤੇਲ 'ਚ ਏਦਾਂ ਗਰਮ ਤੇਲ ਵਿੱਚ ਆਲੂ ਨੂੰ ਪੋਂਨ ਕੇ ਨਾ ਤੇ ਏਕ ਬੜੀ ਟੇਸਟ ਜੀ ਮਿੱਸ ਬਣਾਦੇ ਨੇ ਤੇ ਜੇੜੇ ਬੱਚੇ ਨਾ ਖਾਣ ਤੇ ਸ਼ਾਮੀ ਫੇਰ ਬ੍ਰੈਡ ਵਗੈਰਾ ਵਿੱਚ ਪਾਤੇ ਤੇ ਬੱਚੇਆਂ ਨੂੰ ਟੋਸਟ ਵਗੈਰਾ ਕਰ ਠੀਕੈ।
ਹਾਂਜੀ-ਹਾਂਜੀ, ਓ ਤੇ ਐ। ਏਦਾਂ ਬੱਚੇ ਖਾਂਦੇ ਨੀ ਆ ਓਦਾਂ ਖਾ ਲੈਂਦੇ ਆ ਟੋਸਟ ਬਨਾ ਕੇ।
ਬੱਚੇਆਂ ਦੇ ਅੱਜ-ਕੱਲ ਦੇ ਨਖਰੇ ਬੜੇ ਨੇ ਬੱਚੇਆਂ ਨੂੰ ਕੀ ਕਰ ਸਕਦੇ ਅਸੀ।
ਬਸ ਜੀ, ਵੱਡੇ-ਵੱਡੇ ਸਕੂਲ ਸਕੂਲਾਂ ਚ ਜਾਂਦੇ ਨੇ ਬੱਚੇ ਫੇਰ, ਵੈਸੇ ਈ ਨਖਰੇ ਕਰਦੇ ਐ। ਬੱਚੇਆਂ ਨਾਲ ਬੈਠ-ਬੈਠ ਕੇ।
ਬਸ-ਬਸ। ਓਹੀ ਨਾ ਨੱਖਰੇ ਏਨੇ ਨੇ ਤੇ ਫੇਰ ਕੁਛ ਖਾਕੇ ਵੀ ਟਿਫਨ ਪਾਕੇ ਤੇ ਦੋ, ਓ ਖਾ ਕੇ ਵੀ ਨੀ ਆਨਾ। ਬ ਮੰਗਦੇ ਨੇ ਮੈਗੀਆਂ ਪਾਸਤੇ ਪਰ ਓ ਚੀਜ਼ਾਂ ਇਹਨਾਂ ਵਾਸਤੇ ਚੰਗੀਆਂ ਵੀ ਨੀਂ ਹੈਗੀਆਂ ਡੇਲੀ-ਡੇਲੀ ਵੈਸੇ। ਕੀ ਕਰ ਸਕਦੇ ਆਂ ਫੇਰ
ਨਈਂ ਅਸੀਂ ਤੇ, ਅਸੀ ਤੇ ਨਾ ਚੀਲਾ ਬਨਾ ਲੈਂਨੇ ਆਂ ਬੇਸਨ ਦਾ। ਸਟਫਿੰਗ ਭਰ ਕੇ ਨਾ ਪਨੀਰ ਵਗੈਰਾ ਦੀ। ਓ ਅੱਛਾ ਰੈਂਦਾ ਬੱਚੇ ਵਾਸਤੇ ਪਲੇਨ ਚੀਲਾ ਬਣਾ ਕੇ ਨਾ ਬੇਸਣ ਘੋਲ ਕੇ ਓਦੇ ਚ ਕੱਲਾ ਨਮਕ ਔਰ ਥੋੜ੍ਹੀ ਜੀ ਕਾਲੀ ਮਿਰਚ ਪਾਕੇ ਪਤਲਾ-ਪਤਲਾ ਬੈਟਰ ਬਨਾ ਲੈਣਾ, ਓ ਬੈਟਰ ਬਨਾ ਕੇ ਤਵੇ ਤੇ ਪਾਕੇ ਨਾ ਏਕ ਸਾਈਡ ਤੋਂ ਚੰਗੀ ਤਰ੍ਹਾਂ ਸੇਕ ਲੈਣਾ, ਦੂਜੀ ਸਾਈਡ ਤੋ ਥੋੜਾ ਘੱਟ ਸੇਕਣਾ, ਫੇਰ ਉਸ ਤੋਂ ਬਾਦ ਨਾ ਪਿਆਜ, ਟਮਾਟਰ ਟਮਾਟਰ ਓਰ ਪਨੀਰ ਨੂੰ ਥੋੜਾ ਜਾ ਚੋਪ ਕਰਕੇ ਨਾ ਚ ਓਰੀਗੇਨੋ ਹੋਰ ਚਿੱਲੀ ਫਲੇਕਸ ਪਾਕੇ ਮਿਕਸ ਕਰਕੇ ਨਾ ਚਿੱਲੇ ਦੀ ਏਕ ਸਾਈਡ ਤੇ ਰੱਖ ਲੈਣਾ ਬੈ ਅਪਨਾ, ਔਰ ਦੂਸਰੀ ਸਾਈਡ ਨੂੰ ਓਦੇ ਉੱਪਰ ਫੋਲਡ ਕਰ ਦੇਣਾ ਹੁੰਦੈ।
ਅੱਛਾ।
ਓ ਓ ਦੇ ਦਈ ਦੇਆ ਬੱਚੇ ਨੂੰ, ਓ ਬੱਚੇ ਨੂੰ ਅੱਛੇ ਲੱਗਦੇ ਆ ਥੋੜੇ ਨਾ ਨਾਲ ਗ੍ਰੀਨ ਚਟਨੀ ਦੇ
ਹੂੰ।
ਫੇਰ ਬੱਚਾ ਖਾ ਲੈਂਦਾ।
ਬੱਚੇਆਂ ਐਹੋ ਜਿ ਚਟਪੱਟੀਆਂ ਚੀਜ਼ਾਂ ਤਾਂ ਮੰਗਦੇ ਨੇ ਬੱਚਿਆਂ ਨੂੰ ਤੇ ਕਹਿ ਲੋੋ ਕਿ ਜੇ ਮੰਨਲਓ ਕਿ ਬੱਚਾ ਕਵੇ ਕਿ ਅਸੀਂ ਐ ਖਾਲ ਲੀ ਓਨੀ ਪਰੌਂਠੇ ਦੇ ਦੋ ਓਨਾਂ ਨੂੰ। ਆਲੂ ਵਾਲੇ ਪਰੌਂਠੇ ਫੇਰ ਖੋਸ਼ ਹੋ ਖਾਣਗੇ ਜਿਵੇਂ ਓਨਾਂ ਨੂੰ ਕੋਈ ਸਬਜ਼ੀ ਪਾਕੇ ਦੇਦੋ ਤੇ ਕਦੀ ਓਸੇ ਤਰ੍ਹਾਂ ਟਿਫਨ ਬੈਕ ਵਾਪਸ ਆਂਦਾ।
ਬਸ ਜੀ ਐਵੇਂ ਈ ਆ ਸਾਰੇ ਬੱਚੇਆਂ ਦਾ ਹਾਲ।
ਹੁਨ ਐ ਤੁਸੀਂ ਮੰਨਲੋ ਕੱਲ ਦੀਓ ਗੱਲ, ਮੈਨੂੰ ਮੈਂ ਕੇਆ ਚਲੋ ਏਨਾਂ ਨੂੰ ਬ੍ਰੈਡ ਦੇ ਨਾਲ-ਨਾਲ ਮੈਂ ਨਿਊਟਰੀ ਦਿੰਨੀਂ ਆ। ਤੇ ਮੈਂ ਬਿਲਕੁਲ ਐਂਜ ਸੁੱਕੀ- ਸੁੱਕੀ ਬਣਾਈ ਪਿਆਜ ਮਲਾਈ ਪਾਕੇ, ਕਾਲੀ ਮਿਰਚ ਪਾਕੇ ਤੇ ਏਨਾਂ ਨੇ ਬ ਬੱਚੇਆਂ ਨੇ ਮੇ ਮੇਰੇ ਦੋਨੋ ਬੱਚੇਆਂ ਨੇ ਮੂੰਹ ਈਨਾ ਲਾਈ। ਕੈਂਦੇ ਸਾਨੂੰ ਤੇ ਜੀ ਤੁਸੀਂ ਓਦੋ, ਪਰੌਂਠੀ ਬਣਾ ਕੇ ਦੋ ਨਾਲ ਰਾਜਮਾਂ ਦੇਦੋ। ਮਤਲਬ ਉਹ ਚੀਜ਼ ਲੈ ਜਾਣਗੇ ਅਸੀਂ ਆਹ ਚੀਜ਼ ਨੀ ਲੇਕੇ ਜਿਹੜੀ ਪ੍ਰੋਟੀਨ ਵਾਲੀ ਚੀਜ਼ਾਂ ਹੁੰਦੀਆਂ ਉਹਦੇ ਵੱਲ ਤੇ ਇਹਨਾਂ ਨੇ ਧਿਆਨ ਦੇਣਾ ਈ ਦੇਣਾ। ਤੇ ਮੈਂ ਚੱਲ ਉਹ ਲੈ ਲੋ ਉਹ ਲਿਆ ਪਰ ਨਾ ਜੀ ਉਹਨਾਂ ਨੇ ਖਾਧੀਆਂ ਈ ਨੀ ਬਿਲਕੁਲ ਵੀ। ਮੂੰਹ ਵੀ ਨੀ ਲਾਦੇ ਹੈਗੇ ਬਸ ਸ ਆਪਣੀ ਮਰਜ਼ੀ ਨਾਲ ਖਾਣਾ ਜਾਂ ਨਾਲ ਮੈਗੀ ਬਣਾ ਦੋ ਪਾਸਤਾ ਬਣਾ ਦੋ, ਇਹ ਚੀਜ਼ਾਂ
ਪ੍ਰੋਟੀਨ ਵਾਸਤੇ ਬੱਚਿਆਂ ਨੂੰ ਬੋਇਲ ਐਗ ਦਿਆ ਕਰੋ ਨਾ।
ਐੱਗ ਵੀ ਖਾਂਦੇ ਨੇ ਬੱਚੇ ਮਤਲਬ ਕਹਿ ਦੇ
ਬੋਇਲ ਐੱਗ ਦਿਆ ਕਰੋ ਉਹਦੇ-ਉਹਦੇ ਚ ਪ੍ਰੋਟੀਨ ਹੁੰਦਾ।
ਹਾਂ ਪਰ
ਨਾ ਜੀ ਨਾ, ਸਕੂਲ ਚ ਨੀ ਜਾ ਸਕਦੇ ਸਕੂਲ ਤੇ ਪਨੀਰ ਵਗੈਰਾ ਦੋ
ਪਨੀਰ ਹਾਂ ਤੇ ਉਹੀ ਆ ਨਾ ਮਤਲਬ ਕਿ ਇਹਨਾਂ ਨੂੰ ਪਨੀਰ ਵੀ ਨੀ ਪਸੰਦ ਕਰਦੇ ਮੇਰੀ ਦੁਸ਼ ਛੋਟੀ ਗੁਡਿਆ ਜਿਹੜੀ ਆ ਪਨੀਰ ਵੀ ਨੀ ਪਸੰਦ ਕਰਦੀ। ਵੱਡੀ ਆਲੀ ਨੂੰ ਪਨੀਰ ਪਸੰਦ ਐ, ਛੋਟੀ ਆਲੀ ਨੂੰ ਪਨੀਰ ਨੀ ਪਸੰਦ, ਵੱਡੀ ਆਲੀ ਪ ਪਕੌੜੀਆਂ ਪਸੰਦ, ਛੋਟੀ ਆਲੀ ਨੂੰ ਪਕੌੜੀਆਂ ਨੀ ਪਸੰਦ ਮਤਲਬ ਦੋ ਬੱਚੇ ਹੋਣ ਦੇ ਨਾਲ ਨਾ ਟਿਫਨ ਦਾ ਵੀ ਫ਼ਰਕ ਪੈ ਜਾਂਦਾ ਇੱਕ ਬੱਸ ਪਤਾ ਅਸੀਂ ਬਣਾਣਾ ਈ ਏਦਾਂ ਦਾ ਵਾਂ ਦੂਜਾ ਵਿੱਚ ਪੰਗਾ ਪਾਦਾ ਦੂਜਾ ਕਹਿੰਦਾ ਮੈਂ ਆਹ ਨੀ ਖਾਣਾ ਤੇ ਉਹ ਨੀ ਖਾਣਾ ਬੜਾ ਪਰੇਸ਼ਾਨ ਹੋ ਜਾਂਦਾ ਬੰਦਾ ਸਵੇਰੇ-ਸਵੇਰੇ ਇੱਕ ਤਾਂ ਟਾਈਮ ਥੋੜ੍ਹਾ ਹੁੰਦਾ। ਇੱਕ ਤੇ ਇਹਨਾਂ ਨੂੰ ਖਾਣਾ ਹੁੰਦਾ ਐ, ਉਤੋਂ ਦੀ ਇਹਨਾਂ ਦੇ ਟਿਫਨਾਂ ਦੀ ਟੈਂਸ਼ਨ ਬੜੀ ਜਾਦਾ ਹੁੰਦੀ ਐ ਟੀਪਨ ਦੀ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਐ। ਤੇ ਫਿਰ ਐਂਥੋਂ ਇੱਥੋਂ ਬੰਦਾ ਕਹਿੰਦਾ ਕਰੇਗੀ-ਕਰੇਗੀ-ਕਰਗੀ ਬਣਾਏ-ਕੀ ਬਣਾਏ? ਫੇਰ ਇਹਨਾਂ ਦੇ ਟਿਫਨ ਚ ਪਾ ਕੇ ਦੋ ਜੇ ਚੱਜ ਦੀ ਜੇ-ਜੇ ਪਿੱਛੇ ਜੇ ਕੁੱਛ ਬਣਾ ਕੇ ਦੋ ਤਾਂ ਨੀ ਖਾਂਦੇ। ਇਹਨਾਂ ਨੂੰ ਬੱਸ, ਕਹਿੰਦੇ ਨੇ ਵੀ ਹੁਣ ਦੇਖੋ ਮੈਗੀ ਪਾ ਦਾਂਗੇ ਉੱਥੇ ਦੋ-ਤਿੰਨ ਘੰਟੇ ਟਿ ਹੁਣ ਬੰਦ ਰਹੇਗਾ ਉਹ ਤੇ ਹੋਰ ਈ, ਬੇਕਾਰ ਜੀ ਲੱਗੇਗੀ ਨਾ। ਹਲੋ। ਹੈਲੋ, ਹੈਲੋ,